ਹੈਲੋ
ਹਾਂਜੀ
ਹੈਲੋ ਹੈਲੋ ਭੈਣ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹੋਰ ਸੁਣਾਓ ਠੀਕ ਹੋ ਤੁਸੀ ਹਾਂਜੀ ਵਧੀਆ ਤੁਸੀਂ ਠੀਕ ਹੋ
ਹਾਂਜੀ ਹਾਂਜੀ ਠੀਕ ਹਾਂ ਜੀ ਤੁਸੀਂ ਸੁਣਾਓ ਆਪਣਾ
ਵਧੀਆ ਵਧੀਆ ਘਰ ਸਭ ਠੀਕ ਨੇ
ਹਾਂਜੀ ਹਾਂਜੀ ਸਭ ਠੀਕ ਠਾਕ
ਹੋਰ ਕੀ ਕਰਦੇ ਪਏ ਸੀ
ਬਸ ਫਰੀ ਬੈਠੇ ਸੀ
ਅੱਛਾ, ਅੱਛਾ ਥਾਨੂੰ ਤਾਂ ਯਾਦ ਕੀਤੈ, ਮੈਂ ਕੇਆ ਮੇਰੀ ਦੋ, ਚਾਰ ਸਲਵਾਰਾਂ ਹੈਗੀਆਂ ਨੇ। ਮੈਂ ਕੇਆ ਚਲੋ ਤੁਹਾਡੇ ਕੋਲ ਪੁੱਛਦੀ ਆਂ, ਸੀ ਦੋਗੇ ਤੁਸੀਂ ਮੇਰੀ ਸਲਵਾਰਾਂ?
ਹਾਂਜੀ ਹਾਂਜੀ ਜ਼ਰੂਰ ਸਾਡਾ ਤਾਂ ਕੰਮ ਹੀ ਇਹੀ ਹੈ ਸਲਵਾਰਾਂ ਸੀਨ ਦਾ
ਹਾਂਜੀ ਹਾਂਜੀ ਮੈਂ ਕਿਹਾ ਮੈਂ ਕਿਹਾ ਸਵਾਲ ਪੁੱਛਦੀ ਹਾਂ ਕੇ ਟਾਈਮ ਵੀ ਹੋਣਾ ਚਾਹੀਦਾ ਹੈ
ਹਾਂਜੀ ਕੋਈ ਨੀ ਟਾਈਮ ਤੁਹਾਡੇ ਲਈ ਕੱਢ ਲਾਂਗੇ ਤੇ ਤੁਸੀਂ ਕਦੋਂ ਆਓਗੇ ਭੈਣ ਜੀ
ਮੈਂ ਹਜੇ ਤੇ ਚਾਰ ਪੰਜ ਦਿਨ ਲੱਗ ਜਾਣਗੇ ਮੈਂ ਕਿਹਾ ਚਲੋ ਪਹਿਲੇ ਪੁੱਛ ਲਾਂ
ਚਲੋ ਕੋਈ ਗੱਲ ਨਹੀਂ ਤੁਸੀਂ ਚਾਰ ਪੰਜ ਦਿਨਾਂ ਤੱਕ ਆ ਦਨਾ ਹੋਰ ਵੀ ਸਾਡੇ ਤੁਸੀਂ ਕਸਟਮਰ ਸਾਨੂੰ ਲਗਵਾ ਸਕਦੇ ਜੇ
ਹਾਂਜੀ ਹਾਂਜੀ ਕੋਈ ਨੀ ਉਹ ਤੇ
ਹਾਂ, ਤੁਸੀ ਸਾਡੇ ਕਸਟਮਰ ਲਗਵਾਓ ਅਸੀਂ ਥੂਆਨੂੰ ਥੋੜਾ ਡਿਸਕਾਊਂਟ ਵੀ ਦੇਆਂਗੇ।
ਹਾਂ, ਚਲੋ ਕੋਈ
ਹਾਂਜੀ, ਤੇ ਤੁਸੀਂ ਸਾਡਾ ਕੰਮ ਵੇਖੋ ਜਦੋਂ ਤੁਸੀਂ ਸਾਡਾ ਕੰਮ ਦੇਖੋਗੇ, ਤਾਂ ਤੁਸੀਂ ਆਪੇ ਪੈਹਚਾਨ ਜਾਓਗੇ ਹਾਂ ਵੀ ਕੰਮ ਅੱਛਾ ਕਰਦੇ ਨੇ।
ਹਾਂਜੀ, ਨਈ ਮੈਂ ਤੁਆਡੇ ਕੋਲ ਪੈਲੇ ਸਵਾਈ ਸੀ ਨਾ, ਤੇ ਮੈਂ ਤਾਂ ਈ ਕੇਆ ਮੈਂ ਕੇਆ ਓਨਾਂ ਕੋਲ ਪੁੱਛਦੀ ਆ ਮੈਂ ਤਾਂ,, ਫੋਨ ਕੀਤਾ ਕਿ ਸਲਵਾਰਾਂ ਸਵਾਨੀ ਐ। ਸੂਟ ਤੇ ਸੀ ਲੈਂਨੇ ਆ ਆਪੇ ਈ, ਸਲਵਾਰਾਂ ਦੀ ਮੁਸ਼ਕਲ ਹੁੰਦੀ ਏ ਥੋੜੀ।
ਅੱਛਾ, ਅੱਛਾ ਤਆਨੂੰ ਸਲਵਾਰਾਂ ਨੀ ਆਓਦੀਆਂ ਸੀਨੀਆਂ?
ਨਈ ਨਈ ਸਲਵਾਰਾਂ ਨੀ ਆਓਂਦੀਆਂ।
ਨਈ ਤੁਸੀਂ ਜਦੋਂ ਮਰਜੀ ਆਜੋ ਮੋਸਟ ਵੈਲਕਮ, ਤੁਆਡੀ ਆ ਸਲਵਾਰਾਂ ਸੀਦਾਂਗੇ। ਸਾਡੇ ਦੋ ਚਾਰ ਕਸਟਮਰ ਹੋਰ ਲਗਵਾ ਦੇਨਾ, ਕੇਓਕਿ ਆੱਜ-ਕਾੱਲ ਨਾ ਸੀਜ਼ਨ ਘਾੱਟ ਐ ਨਾ।
ਹਾਂਜੀ, ਹਾਂਜੀ ਸੀਜ਼ਨ ਘੱਟ ਏ ਨਾ, ਕੁਛ ਲੋਕੀ ਗਰਮੀ ਕਰਕੇ ਨਿਕਲਦੇ ਵੀ ਨੀ।
ਹਾਂਜੀ, ਹਾਂਜੀ ਤੇ ਤੁਸੀ, ਸਲਵਾਰਾਂ ਦਾ ਕੀ ਰੇਟ ਦੇਓਗੇ ਜੀ?
ਤੁਸੀਂ ਕੀ ਲੇਂਦੇ ਓ ਰੇਟ?
ਮੈਂ, ਤੇ ਦੇਖੋ ਸਿੰਪਲ ਸਲਵਾਰ ਦਾ ਤੇ ਮੈਂ, ਫਿਫਟੀ ਰੁਪੀਸ ਲੈਨੀ ਏ।
ਅੱਛਾ, ਅੱਛਾ ਠੀਕ
ਤੇ, ਲਾਈਨਿੰਗ ਵਾਲੀ ਸਲਵਾਰ ਦਾ ਮੈਂ ਅੱਸੀ ਰੁਪੈ ਲੈਂਨੀ ਏ।
ਠੀਕ।
ਤੁਸੀ, ਮੈਨੂੰ ਜੋ ਤੁਸੀ ਰੇਟ ਦੇ ਸਾਕਦੇ ਓ ਤੇ ਮੈਂ, ਕਾਰ ਲਾਂਗੀ ਅਡਜਸਟਮੈਂਟ।
ਓ ਤੇ ਚਲੋ ਕੋਈ ਗੱਲ ਨੀ, ਓ ਤੇ ਮੈਂ ਦੇ ਦਾਂਗੀ। ਤੇ, ਲਾਈਨਿੰਗ ਵਾਲੀ। ਜੇ ਮੇਰੀ ਕੋਈ ਨੀ ਐ ਬਸ, ਸਲਵਾਰ ਚ ਓ ਡੱਲਮ ਪਾਓਗੇ ਜੋ ਦੂਸਰੀ ਓ।
ਨਈ, ਨਈ ਆਪਾਂ ਟਿਕਨ ਪਾਨੇ ਆਂ, ਆਪਾ ਟਿਕਨ ਪਾਨੇ ਆ।
ਅੱਛਾ ਅੱਛਾ, ਠੀਕ।
ਸਾਡੇ ਏਥੇ ਨਾ ਡੱਲਮ ਦਾ ਨਾ, ਮਲਬ ਓ ਨੀ ਹੈਗਾ ਫੈਸ਼ਨ ਨੀ ਹੈਗਾ। ਟਿਕਨ, ਟਿਕਨ ਦਾ ਜਾਦਾ ਟਰੈਂਡ ਹੈਗੈ ਐਥੇ, ਕੋਈ ਨੀ। ਥਾਂਨੂੰ ਅਸੀਂ ਟਿਕਨ ਦੇ ਵੀ ਅਸੀਂ ਥਾਂਨੂੰ ਪੋਂਚੇ ਅੱਛੇ ਬਨਾ ਕੇ ਦਵਾਂਗੇ, ਥਾਂਨੂੰ ਆਪੇ ਪਸੰਦ ਆ ਜਾਨਗੇ।
ਠੀਕ, ਬਿਲਕੁਲ ਜੀ।
ਹਾਂਜੀ, ਹੋਰ?
ਬਾਸ ਸਬਜੀ ਬਨਾਈ ਏ ਮਟਰ ਤੇ, ਕੂੰਬਾ ਮਟਰ ਬਨਾਏਆ।
ਅੱਛਾ, ਕੂੰਬਾ ਮਟਰ ਠੀਕ ਏ।
ਤੁਸੀਂ ਆਓ ਸਾਡੇ ਘਾਰ, ਤੇ ਸਬਜ਼ੀ ਦਾ ਟੇਸਟ ਦੇਖੋ ਕਦੀ ਆ ਕੇ।
ਹਾਂਜੀ, ਕੋਈ ਨੀ ਜਦੋਂ ਮੈਂ ਫਿਰ ਸਲਵਾਰਾਂ ਸੀਨ ਆਵਾਂਗੀ, ਤਾਂ ਫੇਰ ਆਵਾਂਗੀ।
ਹੋਰ ਤੁਹਡੀ ਮੰਮੀ ਠੀਕ ਹੈ?
ਹਾਂ, ਹਾਂ ਸਾਡੇ ਮੰਮੀ ਬੂਮੇ ਸਭ ਵਧੀਆ ਨੇ,
ਅੱਜ-ਕੱਲ ਛੁੱਟੀਆਂ ਚ ਕਿਤੇ ਘੁੰਮਣ ਵੀ ਗਏ?
ਨਹੀਂ ਜੀ ਹਜੇ ਤੇ ਕਿਧਰੇ ਨੀ ਗਏ ਵੇਖੋ, ਦੋ ਚਾਰ ਛੁੱਟੀਆਂ ਰਹਿ ਜਾਂ ਤੇ ਕਿਤੇ, ਸਕੂਲ ਜਰਾ ਘੁੰਮ ਆਈਏ, ਹੋਰ ਤੇ ਅਸੀਂ ਕਿਦਰੇ ਘੁੰਮਨ ਗਏ ਨੀ।
ਵੈਸੇ ਵੀ ਛੁੱਟੀਆਂ ਘਾੱਟ ਹੋ ਗੀਆਂ ਨਾ, ਹਾਂਜੀ।
ਮਤਲਬ ਗਰਮੀ ਚ, ਦੇਲ ਈ ਨੀ ਕਰਦਾ ਏਨੀ ਗਰਮੀ ਏ।
ਹੂੰ, ਗਰਮੀ ਚ ਵੈਸੇ ਵੀ ਦਿਲ ਨੀ ਕਰਦਾ। ਹਾਂਜੀ, ਹੋਰ ਸੁਣਾਓ?
ਵਦੀਆ, ਤੁਸੀਂ ਨੀ ਫੇਰ ਕਿੱਦਰੇ ਗਏ ਘੁੰਮਣ?
ਨਈ, ਨਈ ਅਸੀਂ ਨੀ ਗਏ ਕਿਤੇ। ਅਸੀਂ ਏਓ ਈ ਫੀਲਾਲ ਘਾਰ ਈ ਆਂ, ਥੋੜਾ ਸਿਟਿਚਿੰਗ ਦਾ ਕਰਨ ਦੇ ਆਂ ਆਪੇ। ਸਲਵਾਰਾਂ ਦਾ ਕੰਮ, ਕੁਮ ਕਰ ਰਏ ਆਂ, ਏਹ ਏਵੀ ਸਾਡੇ ਵ ਮੈਂ ਚੱਲਨ ਦੀ ਏ, ਹਜੇ ਤੇ ਕੋਈ ਹੋਰ ਨੀ ਹੈ ਕੰਮ।
ਹਾਂਜੀ, ਫੇਰ ਦੂਜੇ ਘੁੰਮਨਾ, ਘੁੰਮਨਾ।
ਹਾਂਜੀ, ਹਾਂਜੀ, ਹਾਂਜੀ।
ਹੋਰ ਸੁਣਾਓ?
ਹੋਰ ਬਹੁਤ ਮੈਂ ਆਣਾ ਤੁਸੀਂ ਵੀ ਆਣਾ ਕਦੀ।
ਹਾਂਜੀ-ਹਾਂਜੀ ਲਗਾਵਾਂਗੇ, ਚੱਕਰ ਕੋਈ ਗੱਲ ਨਹੀਂ ਥੋੜਾ ਜਿਹਾ ਨਾ ਟਾਈਮ ਨਿਕਲਜੇ ਨਾ। ਸਾਡੇ ਡੈਡ ਜੀ ਨੇ ਔਓਪਰੇਸ਼ਨ ਕਰਵਾਇਆ ਦਾ ਨਾ ਤੇ ਥੋੜਾ, ਟਾਈਮ ਕੱਢ ਕੇ ਆਵਾਂਗੇ, ਥੋੜੇ ਦਿਨਾਂ ਤੱਕ ਤੇ ਫਿਰ, ਉਹਨਾਂ ਦਾ ਗੋਡੇ-ਗੋਡੇ ਥੋੜੇ ਜਿਹੇ ਉਹ ਖ਼ਰਾਬ ਹੋ ਗਏ ਸੀ ਨਾ,
ਅੱਛਾ-ਅੱਛਾ ਗੋਡਿਆਂ ਦਾ ਆਪਣੇ,
ਹਾਂਜੀ ਬੋਡੇ ਦਾ ਔਪਰੇਸ਼ਨ ਕਰਵਾਇਆ, ਮੈ ਤੇ ਉਸ ਦਾ ਟਰੀਟਮੈਂਟ ਚੱਲਦਾ ਪਿਆ। ਕੋਈ ਨੀ ਥੋੜੇ ਦਿਨ ਤੱਕ ਫ੍ਰਰੀ ਹੋਵਾਂਗੇ, ਨਾ ਫੇਰ ਅਸੀਂ ਲਗਾਵਾਂਗੇ ਚੱਕਰ
ਹਾਂਜੀ, ਕੋਈ ਨੀ ਫੇਰ ਤਾਂ ਤੁਹਾਨੂੰ ਕੰਮ ਬੜਾ ਹੁੰਦਾ ਹੋਣਾ ਹਨਾ।
ਹਾਂਜੀ, ਬਹੁਤ ਜ਼ਿਆਦਾ ਕੰਮ ਹੁੰਦਾ ਸਾਡ ਤੇ, ਕੋਈ ਨੀ ਜਦੋਂ ਤੁਸੀਂ ਤੁਾਨੂੰ ਕੋਲ ਕੰਮ ਕਰਵਾਓਗੇ, ਸਲਵਾਰਾਂ ਦਾ ਹੀ ਤੁਹਾਡਾ ਕੰਮ ਮਤਲਬ ਟੈਮ ਕੱਢ ਕੇ ਤੁਹਾਡਾ ਅਸੀਂ ਸਲਵਾਰਾਂ ਸੀਦਾ ਕਰਾਂਗੇ।
ਹਾਂਜੀ, ਨਹੀਂ ਨਹੀਂ ਉਹ ਤੇ ਮੈਂ ਆਣਾ ਹੀ ਆ ਚਾਰ ਪੰਜ ਦਿਨਾਂ ਤੱਕ ਸਲਵਾਰ ਨਈ ਗੇ। ਆਣਾ ਮੈਂ ਕਿਹਾ ਚੱਲ ਪਲੇ ਬੰਦਾ ਪੁੱਛ ਲੈਂਦਾ ਨਾ, ਫੇਰ ਠੀਕ ਰਹਿੰਦਾ।
ਹਾਂ ਹਾਂ ਠੀਕ ਹੈ ਠੀਕ ਹੈ, ਮੈ ਤੁਸੀਂ ਅੱਛਾ ਕੀਤਾ ਤੁਸੀਂ ਪਹਿਲਾਂ ਮੈਨੂੰ ਕਨਫਰਮ ਕਰ ਹੋਰ ਕੰਮ ਨੀ ਨਾ ਪੜਾ।
ਹਾਂਜੀ, ਹਾਂਜੀ ਉਹੀ ਤੇ ਮੈਂ ਕਿਹਾ ਪਹਿਲੇ ਫਰਮ ਤਰ੍ਹਾਂ ਕੀ ਕੋਈ ਕੰਮ ਨਾ, ਕਰਨ ਫੇਰ ਉਸ ਤੋਂ ਬਾਅਦ ਕਰਦੀ ਹਾਂ ਮੈਂ,
ਨਹੀਂ ਕੋਈ ਗੱਲ ਨੀ, ਤੁਹਾਡੇ ਚਾਰ ਪੰਜ ਦਿਨ ਤੇ ਆਣ ਤੱਕ ਅਗਰ ਜੇ ਮੇਰਾ ਕੋਈ ਕੰਮ ਆਉਂਦਾ ਏ ਤੇ ਮੈਂ, ਪਹਿਲਾਂ ਕੰਮ ਕਰ ਲਾਂਗੀ, ਫਿਰ ਤੁਹਾਡਾ ਮੈਂ ਬਾਅਦ ਚੋਂ ਕਰ ਦਾਂਗੀ। ਪਰ ਇਹ ਵਾ ਤੁਹਾਡਾ ਕੰਮ ਟਾਈਮ ਨਾਲ ਮਿਲ ਜਾਏਗਾ।
ਠੀਕ ਏ,
ਹੋਰ ਸੁਣਾਓ?
ਵਧੀਆ-ਵਧੀਆ ਬਿਲਕੁਲ ਬਹੁਤ ਵਧੀਆ,
ਚੱਲ ਵਧੀਆ ਚਾਹੀਦਾ, ਹੁਣ ਤੁਸੀਂ ਕੀ ਬਣਾਇਆ ਫੇਰ।
ਅਸੀਂ ਅੱਜ ਬਣਾਏ ਨੇ ਰਾਜਮਾਂ ਚੌਲ ਬਣਾਏ ਨੇ,
ਹਾਂ, ਹਾਂ, ਤਾਂ ਫੇਰ ਡਿਸ਼ ਹੈੈਗੀ ਈ ਆ।
ਹਾਂਜੀ ਜੀ, ਬੱਚੇ ਆਹੀ ਖਾਂਦੇ ਨੇ ਰਾਜਮਾਂ ਚੋਲ,
ਹੋ ਜਾਂਦੇ ਅੱਜ-ਕੱਲ ਤਾਂ ਵੈਸੇ ਵੀ ਛੁੱਟੀਆਂ-ਛੁੱਟੀਆਂ ਨੇ, ਵੀ ਬੱਚੇ ਅੱਛੀ-ਅੱਛੀ ਦਿਸ਼ਾ ਮੰਗਦੇ ਨੇ,
ਹ ਰੋਜ਼ ਨਵੀਂ ਨਵੀਂ ਡਿਸ਼ਾਂ ਮੰਗਦੇ ਨੇ ਬੱਚੇ ਫਿਰ ਉਹ ਵੀ ਕਹਿੰਦੇ ਨੇ ਕਈ ਦੁਪਹਰੇ ਗਰਮ ਗਰਮ ਖਾਦਾ ਜਾਂਦਾ ਨਹੀਂ ਤੇ ਸਕੂਲ ਤੇ ਠੰਡਾ ਟਿਫਨ ਹੀ ਉਹਨਾ ਨੂੰ ਮਿਲਦਾ
ਹਾਂ ਹਾਂ ਇਹ ਤੇ ਹੈ ਹੀ ਹੈ ਉਹਦਾ ਇੱਕ ਮਹੀਨਾ ਹੀ ਸਾਰੇ ਸਾਲ ਚ ਇੱਕ ਮਹੀਨਾ ਹੀ ਬੱਚੇ ਬੜ ਤਾਜ਼ਾ ਰੋਟੀ ਖਾਂਦੇ ਆ ਉਦਾਂ ਦਾ ਸਕੂਲ ਠੰਡੀਆਂ ਹੀ ਖਾਂਦੇ ਆ
ਹਾਂਜੀ ਹਾਂਜੀ ਤਾਂ ਹੀ ਫੇਰ ਬੱਚਿਆਂ ਦੀ ਪਸੰਦ ਹੀ ਬਣਾਉਦੇ ਹਾਂ।
ਹਾਂਜੀ ਚਲੋ ਅੱਛਾ, ਅੱਛਾ ਕਰਦੇ ਨਾਲੇ ਬੱਚੇ ਵੀ ਖੁਸ਼ ਹੋ ਜਾਂਦੇ ਨੇ,
ਹਾਜੀ ਬਿਲਕੁਲ,
ਹਾਂਜੀ ਹੋਰ,
ਹੋਰ ਫਿਰ ਤੇ ਹੋਰ ਵਧੀਆ, ਬਸ ਤੁਸੀ ਮੈਂ ਸਾਨ ਵੀ ਹੀ ਨਹੀਂ ਕਿ, ਕਿੰਨਾ ਟਾਈਮ ਹੋ ਗਿਆ ਤੁਸੀਂ ਆਏ ਵੀ ਇਥੇ,
ਕੋਈ ਗੱਲ ਨੀ ਹੁਣ ਆਵਾਂਗੀ, ਬਸ ਥੋੜਾ ਜਿਹਾ ਪ੍ਰੋਬਲਮ ਕਰਕੇ ਨਹੀਂ ਆਈ ਮੈਂ,
ਹਾਂਜੀ ਜੀ ਪਹਿਲੇ ਘਰ ਜੀ ਫੇਰ ਬਾਹਰ,
ਹਾਂਜੀ-ਹਾਂਜੀ ਕੋਈ ਨੀ ਵਿੱਚ ਟਾਈਮ ਲੱਗੇਗਾ, ਨਾ ਅਸੀਂ ਲਗਾਵਾਂਗੇ ਤੇ ਚੱਕਰ। ਵੀ ਤੁਹਾਡੇ ਕੋਲ ਜ਼ਰੂਰ ਹੋ ਕੇ ਜਾਵਾਂਗੇ, ਤੁਹਾਡੇ ਵੀ ਫੇਵਰੇਟ ਡਿਸ਼ਾਂ ਖਾ-ਖਾ ਕੇ ਜਾਵਾਂਗੇ ਅਸੀਂ
ਹਾਂਜੀ ਹੋਰ ਤੁਸੀਂ ਬਾਜ਼ਾਰ ਜਾਂਦੇ ਓਂ ਹਾਂ ਹਾਂ ਜ਼ਰੂਰ ਬਾਜ਼ਾਰ ਜਾਂਦੇ ਆਂ
ਨਾ ਅਜ ਕੱਲ ਹਜੇ ਛੇ ਵਜੇ ਤੱਕ ਧੁਪ ਈ ਰਹਿੰਦੀ ਏ ਇੰਨੀ ਧੁਪ ਰਹਿੰਦੀ ਛੇ ਵਜੇ ਤਕ
ਹਾਂ ਟਾਈਮ ਨਾਲੇ ਗਰਮੀ ਦੇ ਵਿੱਚ ਵੈਸੇ ਵੀ ਦਿਲ ਨੀ ਕਰਦਾ ਨਾ ਕਿਤੇ ਜਾਣ ਤੇ
ਬਿਲਕੁਲ ਵੀ ਨਈ ਕਰਦਾ
ਚਲੋ ਅੱਛਾ ਹੈ ਮਤਲਬ ਜਦੋਂ ਕੋਈ ਸ਼ਾਮ ਵੇਲੇ ਬਾਹਰ ਨਿਕਲ ਜਾ ਥੋੜਾ ਠੰਡਾ ਮੌਸਮ ਵੀ ਹੁੰਦਾ ਵਾ ਉਦੋ
ਹਾਂਜੀ ਸ਼ਾਮੀ ਸੱਤ ਵਜੇ ਨਿਕਲੋ ਤਬ ਤੱਕ ਕੱਪੜੇ ਕਪੜੇ ਬਾਜ਼ਾਰ ਥੋੜਾ ਬਹੁਤਾ ਜਦੋਂ ਰਾਤ ਤੱਕ ਖੁੱਲਿਆ ਹੁੰਦਾ ਏ ਪਰ ਫਿਰ ਸ਼ਾਮੀ ਰਾਤ ਦੇ ਡਿਨਰ ਦੀ ਤਿਆਰੀ ਕਰੋ ਇਸ ਲਈ
ਹਾਂ ਇਹ ਤੇ ਗੱਲ ਠੀਕ ਏ ਪਹਿਲੇ ਤੇ ਘਰ ਰਾਤ ਦੇ ਡਿਨਰ ਦੀ ਵੀ ਤਿਆਰੀ ਤੁਆਰੀ ਕਰਨੀ ਹੁੰਦੀ ਏ ਚਲੋ ਕੋਈ ਨੀ ਆਣਾ ਗਰਮੀ ਤੋਂ ਬੱਚ ਲਈ ਤਾਂ ਇੰਨਾ ਕੁਛ ਤੇ ਕਰਨਾ ਪੈਂਦਾ ਈ ਐ
ਹਾਂਜੀ
ਹਾਂਜੀ ਹਾਂਜੀ ਹੋਰ
ਅੱਜ ਕੱਲ ਮੀਂਹ ਪਿਆ ਹੋਰ ਗਰਮੀ ਹੋਗੀ ਏ ਦੋ ਤਿੰਨ ਦਿਨ ਪਹਿਲੇ ਪਿਆ ਗਰਮੀ ਹੋਰ ਹੋ ਗਈ
ਹਾਂ ਬਾਰਿਸ਼ ਸਾਡੇ ਵੀ ਇੱਥੇ ਰਾਤ ਨੂੰ ਬਹੁਤ ਜਿਆਦਾ ਹੋਈ ਆ
ਪਰ ਹੁਣ ਜਿਆਦਾ ਬਾਰਿਸ਼ ਜ਼ਿਆਦਾ ਗਰਮੀ ਕਰ ਦਿੰਦੀ ਏ
ਹਾਂ ਗੁਮਾ ਹੋ ਜਾਂਦਾ ਨਾ ਇਸ ਕਰਕੇ ਲ ਉਹਨਾ ਲਿਆਉਣ ਵੈਸੇ ਵੀ ਹੁਣ ਅਸੀ ਕੁੱਛ ਹੀਏ ਇੱਕ ਮਹੀਨੇ ਦੇ ਬਾਅਦ ਫੇਰ ਮੌਸਮ ਚੇਂਜ ਹੋਜਾ ਏਗਾ ਫੇਰ ਬਾਰਿਸ਼ਾਂ ਹੀ ਚੱਲਣੀਆਂ ਵਾ
ਫੇਰ ਬਰਸ਼ਾ ਫੇਰ ਬਾਰਸ਼ਾ ਤੋਂ ਪਰੇਸ਼ਾਨ ਹੋ ਜਾਓ
ਹੋਰ ਉਹ ਤੇ ਹੈ ਈ ਐ ਚਲੋ ਕੋਈ ਨੀ ਹੁਣ ਉਹਂਦੇ ਅਕੋਰਡਿੰਗ ਚੱਲਣਾ ਪੈਂਦਾ ਹਰ ਕਿਸੇ ਨੂੰ,
ਹਾਂਜੀ ਹਾਂਜੀ!
ਹੋਰ ਠੀਕ ਠਾਕ ਜੀ ਸਾਰੇ ਤੁਸੀ ਖਾਣਾ ਖਾ ਲਿਆ?
ਨਹੀਂ ਹਜੇ ਨਹੀਂ ਖਾਧਾ ਖਾਣਾ ਹਜੇ, ! ਤੇ ਬੱਚੇ ਆਉਣਗੇ ਦੋ ਵਜੇ ਫੇਰ ਖਾਵਾਂਗੇ ਖੇਲਣ ਗਏ ਇਹ ਦਿਓ ਆਪਣੇ, ! ਨਾਲ ਘਰ ਬੱਚਿਆਂ ਨਾਲ ਖੇਲਦੇ ਵੇ ਨੇ, ! ਫਿਰ ਭੁੱਖ ਲੱਗੇਗੀ ਆ ਜਾਣ,, ਹਾਂ ਫੇਰ ਭੁੱਖ ਲੱਗੇਗੀ ਆ ਜਾਨਗੇ ਘਰ
ਅੱਛਾ ਅੱਛਾ ਮਤਲਬ ਬੱਚੇ ਵੈਸੇ ਜਦੋਂ ਭੁੱਖ ਲੱਗਦੀ ਓਦੋਂ ਹੀ ਖਾਂਦੇ ਆ ਬੱਚੇ
ਹਾਂਜੀ ਹਾਂਜੀ ਬੱਚਿਆਂ ਨੂੰ ਖੁਵਾਣਾ ਵੀ ਬੜਾ ਮੁਸ਼ਕਿਲ ਏ ਡਰਾਮੇ ਵੀ ਬੜੇ ਕਰਦੇ ਨੇ
ਅੱਛਾ ਅੱਛਾ,,,,,
ਹਿਲਾ ਲਓ ਜਿੰਨਾ ਮਰਜ਼ੀ,,,
ਬੇ ਵੈਸੇ ਅੱਜ ਕੱਲ ਛੁੱਟੀਆਂ ਹੈ ਨਾ ਅੱਜ ਕੱਲ ਛੁੱਟੀਆਂ ਚ ਬੱਚੇ ਜ਼ਿਆਦਾ ਖੇਡਦੇ ਆ ਕੰਮ ਘੱਟ ਕਰਦੇ ਆ ਚਲੋ ਬੱਚਿਆਂ ਨੂੰ ਤਾਂ ਵੈਸੇ ਵੀ ਟਾਈਮ ਚਾਹੀਦਾ ਈ ਏ
ਹਾਂ ਬਸ ਰਹਿ ਗਏ ਚਾਰ ਪੰਜ ਦਿਨ
ਹੋਰ ਚਾਰ ਪੰਜ ਦਿਨ ਤੋਂ ਬਾਅਦ ਇਹਨਾਂ ਨੇ ਸਕੂਲ ਜਾਣਾ ਤੇ ਫੇਰ ਇਹਨਾਂ ਨੇ ਆਪੇ ਬੱਚੇ ਕਹਿੰਦੇ ਆ ਆਪਣੇ ਉਹ ਚ ਹੋ ਜਾਣਾ ਮਸਤ ਫਿਰ ਟਿਊਸ਼ਨ ਜਾਣਾ ਸਕੂਲ ਤੋਂ ਘਰ ਆਣਾ ਤੇ ਇਹਨਾਂ ਨੇ ਬੱਚਿਆਂ ਨੇ ਜਾਣਾ ਵਾਂ ਫਰ ਹਾਂਜੀ ਹਾਂਜੀ ਹੋਰ?
ਚਲੋ,,,,
ਆਜੋ ਖਾਨਾ ਖਾ ਲੋ
ਵਧੀਆ ਆਵਾਂਗੀ ਫੇਰ ਮੈਂ ਆਵਾਂਗੀ ਤਹਾਡੇ ਘਰ
ਹਾਂਜੀ ਹਾਂਜੀ ਜ਼ਰੂਰ ਲਗਾਨਾ ਚੱਕਰ ਤੇ ਸਾਡੇ ਹੋਰ ਵੀ ਇੱਕ ਦੋ ਕਸਟਮਰ ਲਗਾ ਦੇਨਾ
ਹਾਂਜੀ ਹਾਂਜੀ ਜ਼ਰੂਰ ਲਗਵਾ ਦਾਂਗੇ
ਹਾਂਜੀ ਹਾਂਜੀ ਤੁਹਾਨੂੰ ਮੈਂ ਆਪਾਂ ਨੰਬਰ ਸੈਂਡ ਕਰ ਦੂਂਗੀ ਤੇ ਤੁਸੀ ਸਾਡੇ ਹੋਰ ਵੀ ਤਰੇ ਸਾਡਾ ਕੰਮ ਦਿਖਾਈਓ ਲੋਕਾਂ ਨੂੰ ਤੇ ਅਗਰ ਓਹਨਾ ਨੂੰ ਪਸੰਦ ਆਏ ਤੇ ਸਾਡੇ ਕਰ ਲਗਵਾ ਦੇਨਾ ਸਤਿ ਸ੍ਰੀ ਕਾਲ ਜੀ।